ਆਂਟੀ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਹੋ?
ਹਾਂਜੀ ਜੀ ਬਹੁਤ ਵਧੀਆ ਤੁਸੀਂ ਸੁਣਾਓ ਤੁਸੀਂ ਕਿੱਦਾਂ ਹੋ?
ਵਧੀਆ ਅਸੀ ਵੀ ਬਿਲਕੁਲ ਵਧੀਆ।
ਹਾਂਜੀ, ਹਾਂਜੀ। ਮੈਂ ਕਿਹਾ, ਬੜੇ ਹੀ ਦਿਨ ਹੋ ਗਏ, ਫੋਨ ਹੀ ਨੀ ਕੀਤਾ ਕੋਈ ਤੁਹਾਂਨੂੰ? ਮੈਂ ਫੋਨ ਕਰਾਂ ਮੈਂ ਪੁੱਛਾਂ ਕੀ ਹਾਲ-ਚਾਲ ਏ।
ਹਾਂਜੀ ਮੈਂ ਵੀ ਸੋਚਦੀ ਪਈ ਸੀ ਬੜੇ ਦਿਨ ਹੋ ਕੇ ਤੁਹਾਡਾ ਫੋਨ ਨੀ ਆਇਆ। ਚਲੋ ਤੁਸੀਂ ਕਰ ਲਿਆ ਅੱਛੀ ਗੱਲ ਹੈ ਬਹੁਤ।
ਹਾਂਜੀ-ਹਾਂਜੀ। ਉਹੀ ਮੈਂ ਕਿਹਾ ਮੈਂ ਕਿਹਾ ਤੁਸੀਂ ਬੜੀ ਵਧੀਆ-ਵਧੀਆ ਰੈਸਪੀਆਂ ਬਣਾਦੇ ਹੋ। ਮੈਂ ਉਹਨਾਂ ਕੋਲ ਪੁੱਛਾਂਗੀ, ਚੰਪਾ ਬੜੀਆਂ ਵਧੀਆ ਬਣਾਉਂਦੇ ਆ। ਉਹ ਮੇਰੀ ਭੈਣ ਗਈ ਸੀ ਉਹ ਦੱਸ ਰਹੇ ਸੀ ਕਹਿੰਦੇ ਉਹਨਾਂ ਦੇ ਘਰ ਅਸੀ ਗਏ ਸੀ। ਉਹਨਾਂ ਦੀਆਂ ਤੇ ਚਾਪਾ ਇੰਜ ਲੱਗਦੀਆਂ ਸੀ ਜਿਵੇਂ ਕਿਤੇ ਹਲਵਾਈ ਨੇ ਬਣਾਈਆਂ ਹੁੰਦੀਆ। ਮੈਂ ਕਿਹਾ ਅੱਛਾ ਮੈਂ ਕਿਹਾ ਮੈਂ ਕਦੀ ਖਾਧੀਆਂ ਨੇ ਨਾ ਮੈਂ ਕਿਹਾ ਵੈਸੇ ਵੀ ਵੈਸੇ ਤਾਂ ਮੈਨੂੰ ਵਧੀਆ ਹੀ ਨੀ ਲੱਗਦੀਆਂ। ਤੇ ਕਹਿੰਦੀ, ਨਹੀਂ, ਜਦੋਂ ਤੁਸੀਂ ਉਹਨਾਂ ਦੇ ਹੱਥ ਦੀਆਂ ਖਾਓਗੇ ਨਾ ਤੁਹਾਨੂੰ ਤੁਸੀਂ ਖੁਦ ਕਹੋਗੇ ਵੀ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਅੱਗੇ ਚਾਂਪਾ ਰੱਖੀਏ। ਤੇ ਮੈਂ ਕਿਹਾ ਅੱਛਾ ਫੇਰ ਕਹਿੰਦੇ ਕਹਿੰਦੇ ਮੈਨੂੰ ਇਹਨਾਂ ਨੇ ਥੋੜਾ ਈ ਦੱਸਿਆ ਸੀ ਮੈਂ ਚੰਗੀ ਤਰ੍ਹਾਂ ਪੁੱਛਿਆ ਨੀ ਤੇ ਤੁਸੀਂ ਫੋਨ ਕਰਕੇ ਪੁੱਛ ਲੈਣਾ ਫੇਰ ਤੁਸੀਂ ਬਣਾ ਕੇ ਦੇਖਣਾ ਕਿਸ ਤਰ੍ਹਾਂ ਦੀਆਂ ਬਣਦੀਆਂ ਨੇ। ਤੇ, ਮੈਂ ਕਿਹਾ ਕਈਆਂ ਦੇ ਹੱਥਾਂ ਵਿੱਚ ਹੀ ਸਵਾਦ ਹੁੰਦਾ। ਕਹਿੰਦੀ ਉਹ ਤਾਂ ਚਲੋ ਅਲੱਗ ਗੱਲ ਏ ਲੇਕਿਨ ਤੁਸੀਂ ਸਿੱਖੋ ਤਾਂ ਸਹੀ। ਹੂੰ ਪਰ ਮੈਨੂੰ ਦੱਸਣਾ ਕਿਸ ਤਰ੍ਹਾਂ ਬਣਦੀਆਂ ਕੈਂਪਾਂ।
ਹਾਂਜੀ ਚਾਮਪਾਂ ਅਸੀਂ ਬਾਜ਼ਾਰੋਂ ਪੈਕਟ ਲੈ ਲਉ ਅੱਧਾ ਕਿੱਲੋ ਦਾ। ਉਹਨਾਂ ਨੂੰ ਫਰੋਜਨ ਹੁੰਦ ਹੁੰਦੀ ਏ ਨਾ ਤੇ ਉਹਨਾ ਨੂੰ ਮਤਲਬ ਪੰਜ ਮਿੰਟ ਰੂਮ ਟੈਂਪਰੇਚਰ ਤੇ ਰੱਖ ਕੇ ਫਿਰ ਉਹਨਾ ਨੂੰ ਪਾਣੀ ਬੋਇਲ ਕਰ ਲੋ, ਪਾਣੀ 'ਚ ਇੱਕ ਚਮਚ ਨਮਕ ਨਮਕ ਪਾ ਲੋ। ਫਿਰ ਉਹ ਚਾਮਪਾਂ ਮਤਲਬ ਥੋੜਾ ਉਹਨਾਂ ਦੀ ਬਰਫ਼ ਥੋੜੀ ਪਿਘਲ ਜਾਏਗੀ ਤੇ ਉਹ ਅਲੱਗ-ਅਲੱਗ ਹੋ ਜਾਏਗੀ ਉਹਨੂੰ ਪਾਣੀ 'ਚ ਉਬਾਲ ਲੋ। ਇੱਕ-ਦੋ ਬੁਆਇਲ ਆਣ ਤੱਕ ਪਾਣੀ ਨੂੰ ਬੁਆਇਲ ਹੋਣ ਦੋ। ਫਿਰ ਗੈਸ ਬੰਦ ਕਰਕੇ ਜਦ ਤਾਂ ਚਾਮਪਾਂ ਨੂੰ ਕੱਢ ਕੇ ਠੰਡਾ ਕਰਕੇ ਉਹਨਾਂ ਦੇ ਮਤਲਬ ਪੀਸਿਸ ਕਈ ਪੂਰੀ-ਪੂਰੀ ਬਣਾ ਲੈਂਦੇ ਨੇ ਪਰ ਪੂਰੀ-ਪੂਰੀ 'ਚ ਆਏ ਨਾ ਫਿਰ ਉਹਨਾਂ 'ਚ ਮਸਾਲਾ ਚੰਗੀ ਤਰਾਂ ਜਾਂਦਾ ਨੀ।
ਅੱਛਾ ਅੱਛਾ ਅੱਛਾ।
ਆ ਕਟ ਕੇ
ਹਾਂਜੀ ਕਟਿੰਗ ਛੋਟੇ-ਛੋਟੇ ਟੁਕੜੇ ਕਰਨੇ ਕਿ
ਹਾਂਜੀ-ਹਾਂਜੀ ਸਹੀ ਮਤਲਬ ਬਿਲਕੁਲ ਥੋੜੇ ਮੋਟੇ ਜਿਹੇ ਹੋਣ ਕਿਉਂਕਿ ਉਹ ਫਰਾਈ ਕਰਦੇ ਨੇ ਨਾ ਫਿਰ ਪਤਲੀ ਹੋ ਜਾਂਦੀ ਏ। ਕਰਦੇ ਆ ਕਈ ਅੱਜਕੱਲ੍ਹ ਏਅਰ ਫਰਾਈ ਚੱਲ ਕੇ ਕਈ ਏਅਰ ਫਰਾਈ ਕਰ ਲੈਂਦੇ ਨੇ।
ਅੱਛਾ, ਹਾਂਜੀ-ਹਾਂਜੀ ਏਅਰ ਫਰਾਈ
ਆਈ ਹਾਂਜੀ, ਜੇ ਹੈਗਾ ਤੇ ਬਹੁਤ ਵਧੀਆ ਗੱਲ ਐ। ਫੇਰ ਉਹ ਚਾਮਪਾਂ ਨੂੰ ਇੱਕ ਪੇਸਟ ਬਣਾ ਲਓ ਦ‌ਈ ਇਹਨੂੰ ਫੈਟ ਕੇ ਅੱਛੀ ਤਰ੍ਹਾਂ ਪੂਰੀ ਮਤਲਬ ਗਾੜ੍ਹ‌ੀ-ਗਾੜ੍ਹ‌ੀ ਦ‌ਈਂ ਹੋਣੀ ਚਾਈਦੀ, ਪਾਣੀ ਨੀ ਹੋਣਾ ਚਾਈਦਾ ਉਹਦੇ ਵਿੱਚ ਨਮਕ, ਮਿਰਚ, ਮਸਾਲੇ, ਦੇਗੀ ਮਿਰਚ, ਹਲਦੀ ਕਸਤੂਰੀ ਮੇਥੀ, ਦੈਗੀ ਮਸਾਲਾ ਸਾਰੇ ਮਿਕਸ ਕਰਕੇ ਇੱਕ ਅੱਛਾ ਪੇਸਟ ਬਣਾ ਲੋ।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
ਤੇ ਫਿਰ ਉਹਨੂੰ ਅ ਚਾਮਪਾਂ ਨੂੰ ਉਹਦੇ ਵਿੱਚ ਅੱਛੀ ਤਰ੍ਹਾਂ ਕੋਟਿੰਗ ਕਰਕੇ ਤੇ
ਹਾਂਜੀ।
ਅੱਧੇ ਘੰਟੇ ਵਾਸਤੇ ਰੱਖ ਦੋ, ਫਿਰ ਉਸ ਤੋਂ ਬਾਅਦ ਤੁਸੀਂ ਵਨ ਏਟੀ ਡਿਗਰੀ ਤੇ ਪੰਦਰਾਂ ਮਿੰਟ ਵਾਸਤੇ ਚਾਮਪਾਂ ਨੂੰ ਏਅਰ ਫਰਾਈ ਕਰ ਲੋ ਫਿਰ ਉਸ ਤੋਂ ਬਾਅਦ, ਗਰੇਵੀ ਲਈ ਮੋਟੇ ਪਿਆਜ ਰਫ਼ਲੀ ਮੋਟੇ-ਮੋਟੇ ਕੱਟ ਕੇ ਟਮਾਟਰ, ਅਦਰਕ, ਹਰੀ ਮਿਰਚਾ ਸਭ ਮਤਲਬ ਮੋਟਾ-ਮੋਟਾ ਰੱਖ ਲੀਜਾ ਕੱਟ ਲੋੋ, ਤੇ ਉਹਨਾਂ ਨੂੰ ਥੋੜਾ ਤੇਲ ਪਾ ਕੇ ਥੋੜਾ, ਮਤਲਬ ਉਹਨਾਂ ਦਾ ਕੱਚਾ ਪਨ ਜਿਆ ਮਰਜੇ। ਉਹਦਾ ਸਮੈਲ ਨਾ ਆਏ। ਉਹਨਾਂ ਨੂੰ ਫਰਾਈ ਕਰ ਲਓ, ਫਿਰ ਉਹਦੇ ਵਿੱਚ ਚਾਰ-ਪੰਜ ਅ ਕਾਜੂ ਵੀ ਤੁਸੀਂ ਸੁੱਟ ਲਓ, ਜ਼ਰੂਰੀ ਨੀ ਐ ਸੁੱਟਣੇ ਮਤਲਬ ਜਿਵੇਂ ਅਗਰ ਪੇਸਟ ਗਾੜੀ ਬਣਾਂਨੀ ਹੋਏ ਤੇ ਫਿਰ ਥੋੜੇ ਚਾਰ-ਪੰਜ
ਹਾਂਜੀ-ਹਾਂਜੀ। ਹਾਂਜੀ ਜੀ। ਹਾਂਜੀ। ਹਾਂਜੀ ਜੀ, ਹਾਂਜੀ ਤੁਹਾਡੀ ਆਵਾਜ਼ ਈ ਨੀ ਆ ਰਹੀ ਮੇਰੇ ਤੱਕਣ
ਹਾਂਜੀ-ਹਾਂਜੀ, ਤੁਸੀਂ ਨਾ ਨੈਟਵਰਕ ਵਾਲੇ ਏਰੀਏ 'ਚ ਜਾਓ ਤਾਂ ਈ ਆਵਾਜ਼ ਹਾਂਜੀ-ਹਾਂਜੀ ਤੇ ਹਾਂ ਹਾਂਜੀ-ਹਾਂਜੀ ਤੇ ਉਹਨਾਂ ਨੂੰ ਥੋੜ੍ਹਾ ਏਅਰ ਫਰਾਈ ਕਰ, ਪੇਸਟ ਉਹਨਾਂ ਨੂੰ ਸਾਏ ਤੜਕੇ ਨੂੰ ਤਲ ਕਰਕੇ ਤੁਸੀਂ ਪੇਸਟ ਬਣਾ ਲਉ। ਫਿਰ ਉਸ ਤੋਂ ਬਾਅਦ ਜਦੋਂ ਪੇਸਟ ਬਣ ਜੇ ਗੀ। ਉਹਨੂੰ ਥੋੜਾ ਬੋਇਲ ਕਰਕੇ ਕੇ ਪੇਸਟ ਨੂੰ ਸੁੱਟੋ। ਪੇਸਟ ਨੂੰ ਤਬ ਤੱਕ ਪਕਾਨਾਂ ਐ, ਜਬ ਤੱਕ ਮਤਲਬ ਓ ਪੂਰੀ ਰੈੱਡ ਨਾ ਹੋ ਜੇ‌। ਜੇ ਬਿਲਕੁਲ ਅੱਛੀ ਤਰ੍ਹਾਂ ਪੂਰਾ ਤੇਲ ਨਾਲ ਛੋੜਦੇ ਪੇਸਟ, ਤੁਸੀਂ ਮਤਲਬ ਥੋੜਾ ਥੋੜਾ ਜਾ ਨਮਕ, ਮਿਰਚ ਪਾਣਾਂ ਤੇ ਐਸ ਸਾਬ੍ਹ ਨਾ ਮੇਜਰਮੈਂਟ ਕਰਨਾ ਕਿ ਹਰ ਚੀਜ਼ ਨਮਕ, ਮਿਰਚ ਪੈਣਾ ਕਿ ਬਰਾਬਰ ਤੇਜ਼ ਨਾ ਹੋ, ਫਿਰ ਥੋੜਾ-ਥੋੜ੍ਹਾ ਪੇਸਟ 'ਚ ਵੀ ਸਾਰੇ ਮਸਾਲੇ ਚੁੱਕ ਕੇ, ਸੋ ਥੋੜੇ ਮਸਾਲੇ ਪਾ ਦੋ
ਹੂੰ-ਹੂੰ।
ਤੇ ਫਿਰ ਉਸ ਤੋਂ ਬਾਅਦ ਉਹਨੂੰ ਗ੍ਰੇਵੀ ਨੂੰ ਮਤਲਬ ਦੱਸ-ਪੰਦਰਾਂ ਮਿੰਟ ਤੱਕ ਅੱਛੀ ਤਰ੍ਹਾਂ ਬੋਇਲ ਕਰੋ। ਤੇ ਫਿਰ ਉਸ ਤੋਂ ਬਾਅਦ ਚ ਚਮਪਾਂ ਪਾ ਦੋ। ਫਿਰ ਚਾਮਪਾਂ ਪਾਣ ਤੋਂ ਬਾਅਦ ਤੇ ਹੁਣ ਹਰਾ ਧਨੀਆ ਬਰੀਕ-ਬਰੀਕ ਕੱਟ ਕੇ, ਮਲਾਈ ਪਾਲੋਗੇ ਤੁਸੀਂ। ਮਲਾਈ ਪਾਣਾ ਚਾਂਦੇ ਓ, ਤੁਸੀਂ ਮਲਾਈ ਵੀ ਪਾ ਸਕਦੇ ਓ ਫੇਰ ਪੰਦਰਾਂ, ਪੰਜ ਮਿੰਟ ਤੱਕ ਲੋ ਗੈਸ ਤੇ ਢੱਕ ਕੇ ਚਮਪਾਂ ਪਕਾ ਲੋ, ਫੇਰ ਮਤਲਬ ਬਣ ਜਾਂਦੀਆ। ਪੂਰੀ ਅੱਛਾ, ਐਵੇ ਵੀ ਬਣ ਜਾਂਦੀਆਂ ਨੇ।
ਹਮ।
ਹਾਂਜੀ-ਹਾਂਜੀ, ਅਸੀਂ ਤੇ ਘਰ ਹੀ ਬਣਾਉਂਦੇ ਹਾਂ ਬਾਜ਼ਾਰ ਦਾ ਤਾਂ ਅਸੀਂ ਮਤਲਬ ਬੱਚਿਆਂ ਨੂੰ ਖਵਾਣ
ਹਾਂਜੀ, ਫਿਰ ਨਾਲ ਕੋਈ ਸੋਸ ਵਗੈਰਾ ਵੀ ਬਣਾਉਂਦੇ ਹੋ? ਜਿਵੇਂ ਬਾਜ਼ਾਰ ਚ ਤਾਂ ਸੋਸ ਵਗੈਰਾ ਵੀ ਮਿਲਦੀ ਹੈ ਨਾ
ਨਹੀਂ ਜੀ ਜੇ ਅਗਰ ਮਤਲਬ ਗ੍ਰੇਵੀ ਵਾਲੀ ਬਣਾਈਏ ਫੇਰ ਤੇ ਕੋਈ ਸੋਸ ਨਹੀਂ ਬਣਾਉਂਦੇ। ਅਗਰ ਮਲਾਈ ਵਾਲੀ ਬਣਾਈਏ ਫਿਰ ਨੀਂਦ ਲਾਂ ਲੈਂਦੇ ਹਾਂ,
ਅੱਛਾ-ਅੱਛਾ।
ਹਾਂਜੀ-ਹਾਂਜੀ, ਫੇਰ ਅਸੀਂ ਸਬਜ਼ੀ ਬਣਾ ਲੈਂਦੇ ਆ।
ਹੂੰ, ਚਲੋ ਫਿਰ ਮੈਂ ਹੋਰ ਵੀ ਤੁਹਾਡੇ ਕੋਲ ਰੈਸ ਪੀਆ ਪੁੱਛਾਂਗੀ।
ਅੱਛਾ ਹੋਰ ਸਣਾਓ, ਤੁਸੀਂ ਸੁਣਾਓ ਕਿੱਧਰੇ ਗਏ ਨੀ
ਨਾ ਨਾ ਕਿੱਧਰੇ ਨਹੀਂ ਜਾਈ, ਜਾਂ ਬਸ ਘਰ ਹੀ ਰਹਿੰਦਾ ਗਰਮੀ ਬੜੀ ਤਬੀਅਤ ਵੀ ਕੁੱਛ ਐਦਾ ਹੀ ਰਹਿੰਦੀ, ਬੀ ਪੀ ਬੜਾ ਡਾਊਨ ਰਹਿੰਦਾ ਏ,
ਹਾਂਜੀ, ਤੁਸੀਂ ਫੇਰ ਕੌਫੀ ਵਗੈਰਾ ਪਿਆ ਕਰੋ ਨਾ ਬੀ ਪੀ ਡਾਊਨ ਵਾਸਤੇ, ਤੇ ਕੌਫੀ ਠੀਕ ਰਹਿੰਦੀ ਹੈ, ਜਾਂ, ਜਾਂ ਕੌਫੀ ਵੇ ਕੋਈ ਜਾਂ ਕੌਫੀ ਵਾਲੀ ਕੋਈ ਟੋਫੀ ਵਗੈਰਾ ਲੈਓ ਉਹ ਖਾਇਆ ਕਰੋ,
ਹਾਂਜੀ ਬਸ, ਚੋਕਲੇਟ ਕਿਸੇ ਵੇਲੇ ਰੱਖ ਲਈ ਦੀ ਕੋਲ ਜਾਂ ਕਦੀ ਕਦੀ ਕੌਫੀ ਪੀ ਲਈ ਦੀ ਹੈ।
ਹਾਂਜੀ, ਨਹੀਂ-ਨਹੀਂ ਕਦੀ-ਕਦੀ ਨਹੀਂ ਕਰਨ ਡੇਲੀ ਪੀਣੀ ਚਾਹੀਦੀ ਹੈ ਨਾ, ਸਾਡਾ ਅਗਰ ਲੋਅ ਰਹਿੰਦਾ ਤੁਸੀਂ ਅੱਗੇ ਵੀ ਇੱਕ ਵਾਰੀ ਕਿਹਾ ਸੀ ਮੇਰਾ ਬੀ ਪੀ ਲੋਅਏ,
ਹਾਂਜੀ-ਹਾਂਜੀ। ਮਤਲਬ ਕਿ ਮੈਂ ਨੋਰਮਲ ਵੀ ਕਦੇ ਚੈੱਕ ਕਰਾਉਣ ਚਲੇ ਜਾਵਾਂ ਨਾ ਆਪਣੇ ਆਪ ਨੂੰ ਸੋਚਦੀ ਹਾਂ। ਕਿ ਮੈਂ ਠੀਕ ਹਾਂ, ਪਤਾ ਦੀ ਵੀ ਮੇਰਾ ਬੀਪੀ ਨੱਬੇ ਪੈਂਠ ਨੱਬੇ ਸੱਠ, ਤੀਸਰਾ ਹੀ ਮਿਲੇਗਾ,
ਅੱਛਾ-ਅੱਛਾ, ਨਹੀਂ-ਨਹੀਂ, ਅੱਜ ਬਈ ਦਿੱਕਤ ਵਾਲੀ ਗੱਲ ਹੁੰਦੀ ਹੈ ਗਰਮ ਤੁਸੀਂ ਕੌਫੀ ਡੇਲੀ ਵੀ ਆ ਕਰੋ ਨਹੀਂ ਗਰਮ ਕਿ ਪੀਤੀ ਜਾਂਦੀ ਕੋਲਡ ਕੌਫੀ ਪੀ ਲਿਆ ਕਰੋ, ਤੁਸੀਂ ਨਾ ਇਦਾਂ, ਕਰੋ ਅ, ਇੱਕ ਬਾਊਲ ਚ ਚੀਨੀ ਪਾ ਲੋੋ, ਹਨਾ ਚਾਰ, ਇਹ ਦੋ ਪਾਊਚ ਕੋਫੀ ਦੇ ਪਾ ਲੋ, ਤੇ ਜਿੰਨੀ ਮਤਲਬ ਕੌਫੀ ਮੇਜਰਮੈਂਟ ਕਰਲੋ ਚਮਚ ਜਾਂ ਜਿਵੇਂ ਵੀ, ਜਿੰਨੀ ਤੁਸੀਂ, ਕੌਫੀ ਪਾਓਗੇ, ਉਸ ਤੋਂ ਮਤਲਬ ਇੱਕ ਗੁਨਾ ਚੀਨੀ ਜ਼ਿਆਦਾ ਪਾਲੋ, ਤੇ ਫੇਰ ਉਹਨਾਂ ਨੂੰ ਥੋੜ੍ਹਾ ਜਿਹਾ ਹਲਕਾ ਜਾਂ ਪਾਣੀ, ਪਾ ਕੇ ਨਾ ਚੰਗੀ ਤਰ੍ਹਾਂ ਉਹਨਾਂ ਨੂੰ ਅਗਰ ਵਿਕਸਰ ਹੈ ਤੇ ਵਿਕਸਰ ਨਾ ਬੀਟ ਹੋ ਜਾਂਦੀ ਹੈ ਨਹੀਂ ਤੇ, ਚਮਚ ਨੂੰ ਮਤਲਬ ਇੱਕ ਹੀ ਸਾਈਡ ਘੁਮਾਈ ਜਾਊ ਬਾਊਲ ਚ, ਤੇ ਉਹ ਨਾ ਮਿਕਸ ਜੀ ਹੋਜੇ ਗੀ ਪੇਸਟ ਬਣ ਜਾਏਗਾ ਕੌਫੀ ਦਾ, ਬਸ ਫਿਰ ਹੁਣ, ਇੱਕ ਟਾਈਟ ਡੱਬੇ ਚ ਪਾ ਲੋ ਕੱਚ ਦੇ ਕੰਟੇਨਰ ਚ ਪਾ ਕੇ ਰੱਖ ਲਓ। ਫੇਰ ਤੁਸੀਂ ਮਤਲਬ ਜਿਵੇਂ ਤੁਹਾਡਾ ਬੀ ਪੀ ਲੋ ਲੱਗੇ, ਇੱਕ ਚਮਚ ਪੇਸਟ ਪਾਈ ਠੰਡਾ ਦੁੱਧ ਪਾਇਆ ਆਈਸ ਪਾਈ, ਸਾਡੀ ਠੰਡੀ ਕੌਫੀ ਬਣਚਿਆ ਕਰੇਗੀ ਐਵੇਂ ਤੁਹਾਡਾ ਬੀ ਪੀ ਵੀ ਠੀਕ ਰਹੇਗਾ।
ਹਾਂਜੀ-ਹਾਂਜੀ, ਠੀਕ ਹੈ। ਹੋਰ ਜੀ ਹੋਰ ਸੁਣਾਓ।
ਬਸ ਵਧੀਆ ਜੀ ਬੜੇ ਦਿਨਾਂ ਬਾਅਦ ਤੁਸੀਂ ਫੋਨ ਕੀਤਾ ਹੈ।
ਹਾਂਜੀ-ਹਾਂਜੀ, ਬਸ ਆਹੀ ਮੈਂ, ਤੁਹਾਨੂੰ ਕਹਿ ਰਹੇ ਨੇ, ਆ ਕਿ ਗਰਮੀ ਕਰਕੇ ਬੀ ਪੀ ਡਾਊਨ ਰਹਿ ਰਿਹਾ। ਫੇਰ ਥੋੜ੍ਹੀ ਦੇਰ ਰੈਸਟ ਕਰੀ ਦਾ। ਫਿਰ ਥੋੜੀ ਦੇਰ ਪਾਠ ਕਰ ਲਈਦਾ ਬਸ ਇਹੀ, ਬਸ ਰੋਟੀਨ ਇੰਜ ਬਣੀ ਹੋਈ ਹੈ।
ਹਾਂ, ਹਾਂਜੀ। ਪਾਠ ਤੇ ਰੋਜ਼ ਸਾਰੇ ਕਰਦੇ ਰੂਟੀਨ ਹੈ ਜੀ ਸਾਡੀ।
ਹਾਂਜੀ -ਹਾਂਜੀ ਕਰਨਾ ਚਾਹੀਦਾ ਜੀ ਜਪਜੀ ਸਾਹਿਬ ਦਾ ਤਾਂ ਜ਼ਰੂਰ ਕਰੋ ਪਾਠ।
ਹਾਂਜੀ। ਹੋਰ ਬੱਚੇ- ਬੁੱਚੇ ਬੱਚੇ- ਬੁੱਚੇ ਸੋ ਗਏ ਤੁਹਾਡੇ?
ਨਹੀਂ ਜੀ ਬੱਚੇ ਤੇ ਜੇ, ਮਤਲਬ ਕਿ ਘਰ ਆਏ ਨੇ ਔਰ ਇੱਕ ਬਡੇ ਵਾਲਾ ਬੇਟਾ ਉਹ ਕੰਮ ਤੋਂ ਆਉਂਦਾ ਫਿਰ ਥੋੜ੍ਹੀ ਦੇਰ ਘੁੰਮਣ ਜਾਂਦਾ। ਕਿ ਉਹਨੂੰ ਵੀ ਰਿਲੈਕਸ ਚਾਹੀਦਾ ਨਾ। ਪੂਰਾ ਦਿਨ ਕੰਮ ਤੇ ਰਹਿੰਦਾ ਫਿਰ ਰਿਲੈਕਸ ਵੀ ਚਾਹੀਦਾ ਬੱਚਿਆਂ ਨੂੰ।
ਹਾਂਜੀ-ਹਾਂਜੀ ਜੀ ਜ਼ਰੂਰ ਰਿਲੈਕਸ। ਅਤੇ ਜ਼ਰੂਰ ਚਾਹੇ ਹੋਣਾ ਚਾਹੀਦਾ ਹੈ ਬੱਚਿਆਂ ਨੂੰ ਕਿ ਸਭ ਨੂੰ ਹੀ ਹੋਣਾ ਚਾਹੀਦਾ।
ਹਾਂਜੀ- ਹਾਂਜੀ।
ਚਲੋ ਜੀ, ਠੀਕ ਹੈ ਫੇਰ ਜੀ।
ਹਾਂਜੀ। ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ ਜੀ।
ਇਹਦੇ ਤਿੰਨ- ਚਾਰ ਜਨਾਂ ਦੇ ਤਾਂ ਫੋਨ ਆ ਗਏ।